ਹੈਲੋ!
ਹੈਲੋ! ਮੈਂ
ਹੈਲੋ! ਹਾਂਜੀ, ਸਸ ਸ੍ਰੀ ਕਾਲ ਜੀ, ਹੋ ਕੀ ਹਾਲ ਨੇ?
ਵਧੀਆ ਤੁਸੀਂ ਸੋ
ਐਂ
ਤੁਸੀਂ ਸੁਣਾਓ? ਮੈਂ ਵਧੀਆ।
ਵਧੀਆ ਜੀ, ਵਧੀਆ, ਹੋਰ ਹੋਰ ਸੁਣਾਓ?
ਕੀ ਕਰਦੇ ਪਿਓ?
ਹਾਂਜੀ!
ਤੁਸੀਂ ਕੀ ਕਰਦੇ?
ਕੀ ਕਰਦੇ ਸੀ, ਸੋਣ ਦੀ ਤਿਆਰੀ ਕਰਦੇ ਸੀ।
ਰੋਟੀ ਖਾਲੀ ਐ?
ਹਾਂਜੀ, ਰੋਟੀ ਖਾਲੀ।
ਕੀ ਬੁਨਾਇਆ?
ਆਪਾਂ, ਆਪਾਂ ਛੋਲੇ ਬਣਾਏ ਸੀ।
ਹੋਰ
ਹਾਂਜੀ, ਵਧੀਆ। ਤੁਸ, ਹਾਂਜੀ
ਕੀ ਕੈ ਰੇ ਓ? ਕੀ ਕੈ-ਰੇ-ਓ?
ਹਮ।
ਹਾਂਜੀ। ਹੈਲੋ ਹੈਲੋ ਹੈਲੋ
ਹੈਲੋ
ਹਾਂਜੀ।
ਹਾਂਜੀ। ਤੁਸੀਂ ਕੀ ਕਰਦੇ ਪਏ ਹੋ?
ਕੁੱਝ ਨੀ ਬਸ ਸੋਣ ਦੀ ਤਿਆਰੀ ਕਰ ਰਿਹਾ ਆਪਾਂ ਤੁਸੀਂ ਦੱਸੋ?
ਅਸੀਂ ਵੀ ਕੁਛ ਨਹੀਂ, ਔਰ ਸੌਰ ਸੌਉਣ ਦੀ ਤਿਆਰੀ ਕਰ ਰਹੇ ਹਾਂ।
ਅੱਛਾ ਜੀ, ਤੁਸੀਂ ਕਿੰਨੇ ਵਜੇ ਤੱਕ ਸੋ ਜਾਂਦੇ ਹੋ?
ਬੱਸ ਸੋਣ ਲੱਗੇ ਆ।
ਅੱਛਾ। ਹੋਰ ਅੱਜ ਕਿੱਦਾਂ ਗਏ ਸੀਂ।
ਕਿੱਥੇ ਵੀ ਨਹੀਂ ਗਏ।
ਅੱਛਾ ਜੀ।
ਹਾਂਜੀ, ਤੁਸੀਂ ਮੋਬਾਇਲ ਫੋਨ ਚਲਾਉਂਦੇ ਹੋ?
ਹਾਂਜੀ, ਚਲਾਣੇ,
ਅ ਕੀ ਪਸੰ, ਕੀ ਪਸੰਦ ਹੈ, ਤੁਹਾਨੂੰ ਕਿਹੜੀ ਮੂਵੀ ਪਸੰਦ ਹੈ?
ਹਾਂਜੀ, ਯੂਟਿਊਬ ਚਲਾਣੀ ਹਾਂ ਮੈਂ ਫੇਸਬੁੱਕ, ਯੂਟਿਊਬ,
ਹਾਂ ਕੀ ਦੇਖ ਦੇ ਹੋ।
ਹਾਂਜੀ।
ਕੀ ਦੇਖਦੇ ਹੋ?
ਮੈਂ ਰੀਲ ਵਗੈਰਾ ਵੇਖਣੀ ਹਾਂ, ਫੇਸਬੁੱਕ ਤੇ ਇੰਸਟਾਗ੍ਰਾਮ ਵੀ ਚਲਾ ਲੈਂਦੀ ਹਾਂ।
ਅੱਛਾ।
ਬਸ ਜਿਵੇਂ ਯੂਟਿਊਬ ਤੇ ਕੋਈ ਰੈਸਪੀ ਆ ਜਾਂਦੀ ਹੈ, ਉਹ ਦੇਖਣੀ ਆ।
ਹਾਂ, ਇਪੇ-ਇਪੇ ਰਾਤੀ ਵੇਲੇ ਨਹੀਂ ਵੇਖਣਾ ਚਾਹੀਦਾ ਫੋਨ ਸਾਨੂੰ।
ਹਾਂਜੀ।
ਹਾਂਜੀ, ਰਾਤੀ ਵੇਲੇ ਫ਼ੋਨ ਨਹੀਂ ਵੇਖਣਾ ਚਾਹੀਦਾ।
ਹਾਂਜੀ-ਹਾਂਜੀ ਪਰ ਕੀ ਕਰੀਏ ਫੇਰ ਦਿਨੇ ਦਾ ਟਾਈਮ ਲੱਗਦਾ ਨੀ ਫੇਰ ਰਾਤੀ ਵੇਖ ਲੈਣੇ ਨਾ ਥੋੜ੍ਹਾ। ਦਿਨੇ ਤਾਂ ਬੱਚੇ ਲੈ ਲੈਂਦੇ ਨੇ ਫੋਨ, ਫੇਰ ਰਾਤੀ ਵੇਖ ਦਿਆ ਆਪਾਂ। ਤੁਸੀਂ ਨੀ ਦੇਖਦੇ?
ਨਾ ਬੜਾ ਕੰਮ ਦੇਖਦੇ ਹਾਂ।
ਅੱਛਾ, ਤੁਸੀਂ ਟੀ ਵੀ ਵੇਖਦੇ ਹੋ?
ਹਾਂਜੀ।
ਅੱਛਾ ਜੀ, ਟੀ ਵੀ ਤੇ ਕੀ ਦੇਖਦੇ ਹੋ ਤੁਸੀਂ,
ਤਾਰਕ ਮੈਹਤਾ,
ਤਾਰਕ ਮਹਿਤਾ, ਅੱਛਾ ਸੀਰੀਅਲ ਹੈਗਾ ਤਾਰਕ ਮਹਿਤਾ। ਆਪਾਂ ਸ਼ੁਰੂ ਤੋਂ ਹੀ ਦੇਖਦੇ ਸੀ, ਹਾਂਜੀ।
ਮੇਰੀ ਛੋਟੀ ਭੈਣ ਚਲਾਉਂਦੀ ਹੈ ਫੋਨ,
ਅੱਛਾ, ਨਹੀ ਆਪਾਂ ਵੀ ਵੇਖਦੇ ਸੀ ਟੀ ਵੀ ਤੈ ਤਾਰਕ ਮਹਿਤਾ। ਬਹੁਤ ਅੱਛਾ ਹੈਗਾ ਕੋਮੇਡੀ ਹੈਗਾ, ਕੋਮੇਡੀ ਹੈਗਾ। ਹੋਰ ਕੀ ਵੇਖਦੇ ਹੋ ਤੁਸੀਂ?
ਓਦੇ ਬੜੇ ਨੁਕਸਾਨ ਵੀ ਹੈਗੇ ਨੇ ਤੇ ਫਾਇਦੇ ਵੀ ਹੈਗੇ ਨੇ।
ਹਾਂਜੀ, ਦੇਖੋ ਉਹ ਤਾਂ ਆਪਣੇ ਉੱਤੇ ਗੱਲ ਬਣਦੀ ਹੈ ਨਾ ਵੀ ਤੁਸੀਂ ਨੁਕ ਨੁਕਸਾਨ ਕਰਨਾ ਕਿ ਫਾਇਦਾ ਕਰਨਾ ਆਪਣਾ, ਤੇ।
ਕਿਸ ਨੇ ਕਿੱਥੇ ਜਾਣਾ ਹੈ ਤੇ ਕਿਸੇ ਨਾਲ ਬਾਤ ਕਰਨੀ ਹੈ ਤੇ ਅਸੀਂ ਕਰ ਸਕਦੇ ਹਾਂ ਨਾ।
ਹਾਂਜੀ।
ਪੇਟੀਐਮ ਅ ਕਰਨੇ ਹੋ ਕਿਸੇ ਨੂੰ ਪੈਸੇ ਤੇ ਅਸੀਂ ਕਰ ਦੇ ਸਕਦੇ ਹਾਂ।
ਹਾਂਜੀ-ਹਾਂਜੀ, ਹਾਂਜੀ। ਇਹ ਤਾਂ ਕਿਆ ਹੀ ਹੈ ਇਹ ਤਾਂ ਦੇਖੋ ਆਪਣੇ ਉੱਪਰ ਡਿਪੈਂਡ ਹੈਗਾ ਤੁਸੀਂ ਨੁਕਸਾਨ ਚਾਹੁੰਦੇ ਹੋ ਕਿ ਫਾਇਦਾ ਚਾਹੁੰਦੇ ਹੋ।
ਕਈ ਲੋਕ ਤੇ ਕੈਸ ਲੈਕੇ ਨੀ ਜਾਦੇ ਫੇਰ ਗੁਗਲ ਪੇ ਕਰਦੇ ਨੇ।
ਹਾਂਜੀ, ਇਹਦਾ ਬੈਨੀਫਿਟ ਹੈਗਾ ਗੂਗਲ ਪੇ ਦਾ ਪੇਟੀਐਮ, ਐ ਵੀ ਅੱਛਾ ਹੀ ਹੈਗਾ।
ਫਰੌਡ ਹੋ ਜਾਂਦਾ ਨਾ।
ਹਾਂਜੀ-ਹਾਂਜੀ, ਹਾਂਜੀ। ਹੋਰ,
ਵਾਹ,
ਵਧੀਆ ਤੁਸੀਂ ਦੱਸੋ? ਸਵੇਰੇ ਤੁਸੀਂ ਕਿੰਨੇ ਵਜੇ ਉੱਠ ਜਾਂਦੇ ਹੋ?
ਸਾਢੇ ਗਿਆਰਾਂ- ਗਿਆਰਾਂ।
ਇਨੀ ਲੇਟ ਨਹੀਂ ਉੱਠਣਾ ਚਾਹੀਦਾ, ਥੋੜ੍ਹੀ ਜਲਦੀ ਉਠਿਆ ਕਰੋ।
ਹਾਂਜੀ, ਬਸ ਰਾਤੀ ਲੇਟ ਸੌਦੇ ਆ, ਇਸ ਚੱਕਰ ਚ ਫਿਰ ਸਵੇਰੇ ਲੇਟ
ਨਹੀਂ ਆਪਣਾ ਆਪਣੀ ਰੂਟੀਨ ਚੇਂਜ ਕਰੋ ਨਾ ਤੁਸੀਂ ਆਪਣੀ, ਤੇ ਵੀ ਸਵੇਰੇ ਜਲਦੀ ਉੱਠਿਆ ਕਰੋ ਥੋੜ੍ਹਾ ਜਿਹਾ।
ਅੱਛਾ।
ਹਾਂਜੀ, ਜ਼ਿਆਦਾ ਦੇਰ ਤੱਕ ਸੋਣਾ ਅੱਛਾ ਵੀ ਨਹੀਂ ਹੁੰਦਾ ਨਾ।
ਅੱਜ ਕੱਲ੍ਹ ਤਾਂ ਛੋਟੇ -ਛੋਟੇ ਬੱਚਿਆਂ ਨੂੰ ਚੁਸ਼ਮਾ ਲੱਗ ਗਿਆ, ਫੋਨ ਦੇਖਣ ਨੂੰ।
ਹਾਂਜੀ -ਹਾਂਜੀ! ਉਹ ਸਭ ਇਹ ਮੋਬਾਇਲਾਂ ਦਾ ਕੰਮ ਹੈਗਾ ਨਾ।
ਹਾਂਜੀ।
ਸਬ। ਹੋਰ ਹੋਰ ਸੁਣਾਓ?
ਬਸ ਹੋਗਿਆ। ਤੁਸੀਂ ਟਰੈਵਲ ਵਗੈਰਾ ਕਰਦੇ ਹੋ? ਟ੍ਰੇਨ ਤੇ, ਬੱਸ ਤੇ, ਕਾਰ ਤੇ,।
ਹਾਂਜੀ।
ਕਿੱਥੇ ਜਾਂਦੇ ਹੋ? ਕਿੱਥੇ ਜਾਂਦੇ ਹੈ?
ਹਾਂਜੀ।
ਤੁਸੀਂ ਕੱਲ ਕਿੱਥੇ ਗਏ ਸੀ? ਮੈਂ ਸੁਣਿਆ ਤੁਸੀ
ਹਾਂਜੀ, ਬਸ ਚੜੀ ਆਦੇ ਆ ਘੁੰਮ ਘੁੰਮਣ ਚਲੇ ਜਾਂਦੇ ਹਾਂ ਇਥੇ ਕਿੱਥੇ ਨੇੜੇ ਤੇੜੇ।
ਤੁਸੀਂ ਅੰਮ੍ਰਿਤਸਰ ਗਏ ਸੀ?
ਹਾਂਜੀ ਗਈ ਸੀ ਮੈਂ ਅੰਬਰਸਰ ਗਏ ਸੀ ਅਬੰਰਸਰ। ਹਾਂਜੀ, ਤੁਸੀਂ ਨੀ ਗਏ?
ਕਦੀਕੇਦਾਰ। ਰਾਤੀਂ ਗਏ ਸੀ?
ਹਾਂਜੀ।
ਕੇਦਾਰਨਾਥ ਗਏ ਓ?
ਮੈ ਨੀ ਕਿਦਾਰਨਾਥ ਤਾਂ ਮੈਂ ਨੀ ਗਈ, ਹਰਿਦੁਆਰ ਗਏ ਆ ਆਪਾਂ। ਮਨਸਾ ਦੇਵੀ ਗਏ ਆ।
ਅਤੇ ਤੁਸੀਂ ਕੀ -ਕੀ ਖਾਇਆ?
ਕਿੱਥੇ?
ਹਰਿਦੁਵਾਰ।
ਹਰਿਦੁਆਰੇ 'ਚ ਮਸ਼ਹੂਰ ਹੈਗੇ ਨੇ ਮਾਲਪੂੜੇ।
ਹ
ਮਾਲਪੂੜੇ ਖਾਏ ਸੀ, ਕਚੋਰੀ ਤੇ ਕੜੀ ਉਹ ਖਾਈ ਸੀ। ਹਾਂਜੀ। ਹੋਰ ਦੱਸੋ?
ਬਸ ਵਧੀਆ। ਮੈਂ ਵੀ ਗਈ ਸੀ। ਮੈਂ ਵੀ ਗਈ ਸੀ ਅੰਮ੍ਰਿਤ ਸਰ ਗਈ ਸੀ, ਮੈਂ ਆਪਣੇ ਥੋੜੇ ਦਿਨ
ਹੋਰ ਸੁਣਾਓ?
ਬਸ ਤੁਹਾਨੂੰ ਸਿਲਾਈ ਆਉਂਦੀ ਏ?
ਆਂਦੀ ਤਾਂ ਹੈ ਪਰ ਤੋਡੀ ਆਵਾਜ਼ ਥੋੜ੍ਹੀ ਸਲੋਅ ਸਲੋ ਆ ਰਹੀ ਏ ਥੋੜ੍ਹੀ ਜ਼ੋਰ ਦੀ ਬੋਲੋ
ਤੁਹਾਨੂੰ ਸਿਲਾਈ ਆਂਦੀ ਏ
ਸਿਲਾਈ ਆਂਦੀ ਏ ਜੀ ਆਂਦੀ ਸਿਲਾਈ ਆਂਦੀ ਏ
ਸਿਉਂਦੇ ਆ ਕੱਪੜੇ
ਹਾਂਜੀ ਸੀ ਲੈਂਨੇ ਆ
ਹਾਂ
ਹਾਂਜੀ ਤਾਂ ਤੁਸੀਂ ਸਿਵਾਣੇ ਨੇ
ਹਾਂਜੀ
ਕੋਈ ਗੱਲ ਨੀ ਆਪਾਂ ਸੀਦਾਂਗੇ ਤਾਨੂੰ ਵੀ
ਠੀਕ ਆ
ਹਾਂਜੀ ਸੂਟ, ਸੂਟ ਸਿੰਪਲ ਸੂਟ
ਤੁਸੀਂ ਕਿਦੇ ਕੋਲੋਂ ਲੈਂਦੇ ਓ ਸੂਟ
ਆਪਾਂ ਮਾਰਕੀਟ ਤੋਂ ਲੈ ਲੈਂਨੇ ਆ, ਇੱਥੋ ਈ ਮੀਨਾ ਬਾਜ਼ਾਰੋ ਈ
ਉੱਥੋਂ ਤਾਂ ਬੜੀ ਲੋਅ ਟਾਈਪ ਦੀ ਵਰਾਇਟੀ ਮਿਲਦੀ ਏ
ਨਹੀਂ ਐਸੀ ਤਾਂ ਕੋਈ ਗੱਲ ਨੀ ਆ ਕਾਫੀ ਮਾਰਕੀਟ ਅੱਗੇ ਦੇਖਣ ਦਾ ਬਸ ਤਰੀਕਾ ਹੁੰਦਾ ਆ ਅੱਛੇ ਕੱਪੜੇ ਵੀ ਹੈਗੇ ਨੇ ਐਸੀ ਗੱਲ ਤਾਂ ਨੀ ਆ ਕਈ ਸ਼ ਵਿਆਹ ਦੀ ਸ਼ਾਦੀਆਂ ਦੀ ਵੀ ਸ਼ੋਪਿੰਗ ਵੀ ਮੀਨਾਂ ਮਰਕਿਟ ਤੋਂ ਕਰਦੇ ਨੇ
ਹੂੰ
ਹਾਂਜੀ ਤੁਸੀਂ ਕਿੱਥੋਂ ਕਰਦੇ ਓ
ਅਸੀਂ ਤੇ ਯਮਨਾ ਨਗਰੋਂ ਕਰਦੇ ਆ ਅੱਗੇ ਰੇਲਵੇ ਸਟੇਸ਼ਨ ਦੇ ਕੋਲ ਹੈਗੀ ਏ ਦੁਕਾਨਾਂ ਉੱਥੋਂ
ਅੱਛਾ ਜੀ ਹੋਰ
ਸੰਨੀ ਤੋਂ ਅੱਗੇ ਦੁਕਾਨਾਂ ਹੈਗੀਆਂ ਨੇ, ਹਾਂਜੀ
ਅੱਛਾ ਜੀ
ਉੱਥੋਂ ਕਰਦੇ, ਹਾਂਜੀ
ਮੰਮਾ ਵੀ ਉੱਥੇ ਈ ਕਰਦੇ ਨੇ
ਹਾਂਜੀ ਹਾਂਜੀ ਉਥੋਂ ਈ ਕਰਦੇ ਨੇ
ਅੱਛਾ, ਪਾਪਾ
ਪਾਪਾ ਵੀ, ਪਾਪਾ ਤੇ ਏ ਟੂ ਜੈਡ ਫੋਲੋ ਕਰਦੇ ਨੇ
ਅੱਛਾ ਜੀ ਅੱਛਾ ਜੀ ਹੋਰ ਦੱਸੋ
ਹੂੰ
ਹੋਰ ਤੁਸੀਂ ਤੁਹਾਡਾ ਕਿੱਥੇ ਕਿਤੇ ਜਾਣ ਦਾ ਪਲੈਨ ਹੈਗਾ ਬਾਹਰ ਘੁੰਮਨ ਦਾ
ਨਾ ਹਜੇ ਤੇ ਨੀ ਹੈਗਾ ਨਾਨੀ ਕਰ ਜਾਵਾਂਗੇ ਥੋੜੇ ਦਿਨਾਂ ਬਾਦ
ਅੱਛਾ ਨਾਨੀ ਗਰ ਜਾਓਗੇ ਮੋਟੇ ਹੋ ਕੇ ਆਓਗੇ
ਹੂੰ
ਅੱਛਾ ਫੇਰ ਨਾਨੀ ਗਰ ਕੀ ਕਰੋਗੇ ਜਾ ਕੇ
ਕੁਛ ਨਹੀਂ ਘੁੰਮਾ ਫਿਰਾ ਗੇ ਥੋੜਾ ਜੇਹਾ
ਅੱਛਾ ਜੀ ਕਿੱਥੇ ਘੁੰਮਣ ਜਾਓਗੇ ਨਾਨੀ ਗਰੋ
ਸੋਚਦੇ ਦੇ ਪਏ ਆ ਸਿਟੀ ਸੈਂਟਰ ਮੇਲਾ ਲੱਗਾ ਪਿਆ ਓਥੇ ਜਾਵਾਗੇਂ।
ਅੱਛਾ।
ਹਾਂਜੀ।
ਠੀਕ, ਅੱਛਾ ਤੁਹਾਡਾ ਮੇਲਾ ਲੱਗਦਾ ਇੱਥੇ।
ਹਾਂਜੀ ਉਥੇ ਮੇਲਾ ਲੱਗਦਾ।
ਅੱਛਾ। ਮੇਲੇ 'ਚ ਕੀ-ਕੀ ਹੈਗਾ?
ਹਾਂਜੀ।
ਮੇਲੇ 'ਚ ਕੀ-ਕੀ ਹੈਗਾ?
ਬੜੀ ਚੀਜ਼ਾਂ ਨੇ ਝੁਬਲਿਆਂ, ਨੇ ਖਾਣ ਪੀਣ ਦੀ ਚੀਜ਼ਾਂ ਨੇ।
ਅੱਛਾ, ਖਾਣ-ਪੀਣ ਦਾ ਸਮਾਨ ਹੋਣਾ।
ਹਾਂਜੀ ਹੈਗਾ ਤੇ ਹੈ ਪਰ ਬਹੁਤ ਲੋਅ ਕੁਆਲਿਟੀ ਦਾ ਮਿਲਦਾ।
ਅੱਛਾ ਜੀ।
ਹਾਂ।
ਅੱਛਾ ਫੇਰ ਤੁਸੀਂ ਕੁੱਝ ਖਾਂਦੇ ਵੀ ਹੈਗੇ ਓ ਉਥੇ।
ਹਾਂ ਥੋੜੀ ਬਹੁਤੀ ਚੀਜਾਂ।
ਹਾਂਜੀ
ਚਲੋ ਠੀਕ ਹੈ ਫੇਰ, ਫੇਰ ਗੱਲ ਕਰਾਗੇ।
ਠੀਕ ਏ ਜੀ।
ਸਾਸਰੀ ਕਾਲ।